ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਸੁਣਾਓ ਕਿਆ ਹਾਲ ਏ?
ਵਦੀਆਂ ਜੀ ਵਦੀਆਂ ਤੁਸੀਂ ਸਨਾਓ।
ਹੋਰ ਕੀ ਕਰਦੇ ਪਏ ਸੀ।
ਬਸ ਚਾ ਪੀਨ ਲੱਗੇ ਸੀ।
ਅੱਛਾ, ਹਾਂਜੀ।
ਮੈਂ ਕਿਹਾ ਤਿਆਰੀ ਹੋ ਗਈ ਸਾਰੀ। ਬੈਗ ਵੂਗ ਪੈਕ ਕਰ ਲੈਣੇ ਸਾਰੇ।
ਹਾਂ। ਕਿਤੇ ਹੀ ਨੇ ਥੋੜ੍ਹਾ ਬਹੁਤ ਸਮਾਨ ਖਰੀਦਣ ਵਾਲਿਆ ਹੈ ਗਿਆ ਜਾਹਿਣ ਜਾਵਾਂ।
ਚਲੋ ਕਰੋ, ਕਰੋ ਤਿਆਰੀ ਸਾਰੀ।
ਹਮ।
ਹੋਰ।
ਹੋਰ ਸੁਣਾਓ?
ਹੋਰ ਸਭ ਵਧੀਆ। ਉਹ ਚਾਹ ਪਿਆਈਏ।
ਕੀ ਕਰਦੇ ਪੇੳ।
ਕਿਆ ਤੇ ਹਾ ਚਾਹ ਪੀਣ ਲੱਗੇਆ ਆ ਜਾਓ ਤੁਹਾਨੂੰ ਵੀ ਚਾਹ ਪਿਆਈ। ਆ ਫਿਰ
ਕੱਲੀ- ਕੱਲੀ ਚਾਹ।
ਹਾਂ। ਹਣੀਆਂ ਫੈਨ ਖਾਧੇ ਨੇ ਨਾਲ
ਅੱਛਾ ਦੋ, ਦੋ ਟਾਈਮ ਚਾਹ ਪੀੰਦੇ ਸਵੇਰੇ- ਸਵੇਰੇ।
ਦੋ ਟਾਈਮ, ਤਿੰਨ ਟਾਈਮ ਜਿੰਨੀ ਮਰਜ਼ੀ ਪੀ ਜਾਉ।
ਹੋਰ ਰੋਟੀ ਬੱਚੇ ਠੀਕ।
ਸਭ ਵਧੀਆ। ਠੀਕ- ਠਾਕ ਨੇ।
ਕੀ ਕਰਦੀ ਹੈ ਵੋਟੀ।
ਵੋਟੀ ਵੀ ਚਾਹ ਪੀਂਦੀ ਪੀਂਦਾ ਬੈਹ ਕੇ।
ਅੱਛਾ ਤੁਸੀਂ ਬਾਰ ਖੜੇ ਓ।
ਮੈਂ ਬਾਰ ਤਾਜ਼ੀ ਹਵਾ ਲੈ ਰਿਆ ਛੱਤ ਤੇ
ਹੋਰ ਤੁਆਡਾ ਮੁੰਡਾ?
ਮੁੰਡਾ ਨੀਚੇ ਤਬਲਾ ਵਜਾ ਰਿਆ।
ਅੱਛਾ, ਤਬਲਾ ਆਂਦਾ ਅਸ।
ਹਾਂ ਸਿੱਖਦਾ ਪਿਆ ਥੋੜਾ- ਥੋੜਾ।
ਅੱਛਾ। ਮੈਂ ਤੁਹਾਨੂੰ ਵੇਖਿਆ ਸੀ ਕਿਸ ਗੁਰਦੁਆਰੇ ਵੇਖਿਆ ਸੀਗਾ।
ਹਾਂ। ਜਾਂਦਾ ਬੁੜੀਆ ਸਾਹਿਬ ਜਾਂਦਾ ਗੁਰਦੁਆਰੇ।
ਅੱਛਾ। ਅੱਛਾ ਜੀ। ਕੁਛ ਮਿਲਦਾ ਵੀ ਫਿਰ ਐਵੇਂ।
ਨਹੀਂ ਹਲੇੇ ਦੇ ਨਹੀ। ਥੋੜ੍ਹਾ ਚੰਗੀ ਤਰ੍ਹਾਂ ਜਾਣ ਲੱਗ ਜਏਗਾ। ਫਿਰ ਮਿਲ ਹ ਅ ਸ਼ਕ ਰਿ
ਪਾਠ, ਪਾਠ ਕਰ ਲੈਂਦਾ ਨ ਕਰਦਾ ਪਾਠ- ਸ਼ਾਟ।
ਨਹੀਂ। ਪਾਠ -ਪੁਠ ਤਾਂ ਹਾਲੇ ਨਹੀਂ ਕਰਦਾ ਬਸ ਬੋਲੀ ਲਈ ਛੋਟਾ ਨਾ ਹਾਲੇ। ਆਹ ਸਿਖਾਵਾਂਗੇ। ਕਹਿਦਾ ਹੈ ਮੈ ਹੋਲੀ- ਹੌਲੀ ਪਾਠ ਸਿੱਖ, ਸ਼ਬਦ ਸਿੱਖ, ਫਿਰ ਹਲੀਲੀ ਬਾਜੀ। ਵਾਜ਼ਾਂ ਲੈ ਦਾਂਗਾ। ਉਹਨੂੰ ਹਰਮੋਨੀਅਮ ਵੀ ਵਾਏਗਾ ਨਾਲ ਫਿਰ।
ਨਹੀਂ ਕਿਰਤਨ ਨੀ ਹੁਣ ਜ ਜਪਜੀ ਸਾਹਿਬ ਦਾ ਪਾਠ, ਜਾਪ ਸਾਹਿਬ ਦਾ ਪਾਠ, ਨੇਿਤਨੇਮ ਵਗੈਰਾ ਅੰਦਾਸ।
ਨਹੀਂ ਹਾਲਲੇ ਨੀ ਆਉਦਾ। ਹਾਲੇ ਛੋਟਾ ਨਾ ਹਲੇ ਸੱਤਵੀਂ ਪੜ੍ਹਦਾ ਵਇ। ਸਤਵੀਂ ਚ'ਹੇਗਾ ਸੇਵਨ
ਸੱਵੀ ਤੇ ਮੈਂ ਕਰਨ ਲੱਗਗੀ ਸੀ।
ਹੈਂ।
ਮੈਂ ਸੱਤਵੀ ਸੀ ਮੈ ਤੋਂ ਪਾਠ ਕਰਨਾ ਸ਼ੁਰੂ ਕਰਤਾ ਸੀ।
ਹਰ ਇੱਕ ਬੱਚੇ ਆਪਣੀ ਜਗ੍ਹਾ ਤਬਲੇ 'ਤੇ ਜ਼ੋਰ ਦੇ ਰਿਹਾ।
ਅੱਛਾ।
ਹਮ।
ਹੋਰ ਸੁਣਾਓ?
ਬਸ ਵਧੀਆ। ਸਿੱਖ ਸੁੱਕ ਜਾਏਗਾ ਚੰਗੀ ਤਰ੍ਹਾਂ। ਠੀਕ ਹੀ ਠੀਕ ਹੈਗਾ। ਨਹੀਂ ਲਾਇਕ ਨੀ ਹੈ ਠੀਕ ਹੀ ਠੀਕ ਹੈਗਾ।
ਠੀਕ ਹੈ ਅੱਛਾ। ਹੋਰ ਟਿਊਸ਼ਨ- ਵਊਸ਼ਨ ਪਾਇਆ ਕਿ ਇਵੇ ਸਕੂਲ ਵਿਚ ਜਾਂਦਾ ਏ ਮਤਲਬ।
ਟਿਊਸ਼ਨ ਤੇ ਪਾਇਆ ਸੀ, ਮੈਡਮ ਤੇ ਪੜ੍ਹਾਆਂਦੀ ਨੀ ਇਹਨੂੰ ਟਿਊਸ਼ਨ ਵਾਲੀ ਬਹੁਤ ਸ ਸਕੂਲ ਦਾ ਕੰਮ ਕਰਕੇ ਵਾਪਸ ਆ ਜਾਂਦਾ। ਮੈਂ ਕਿਹਾ ਸਕੂਲ ਦਾ ਕੰਮ ਹੀ ਉੱਥੇ ਕੀ ਕਰਨ ਜਾਨੈ ਘਰ ਹੀ ਬੈ ਕਰ ਲੈ। ਐਵੇ ਪੈਹੇ ਦੇਨੇ ਫੀਸ ਦੇ।
ਹਾਂ। ਹੋਰ ਸੁਣਾਓ?
ਹੋਰ ਸਭ ਵਧੀਆ। ਘਰ ਹੀ ਪੜੇਗਾ ਫੋਨ ਲੈ ਦਾਂਗੇ। ਨੈੱਟ ਰਿਚਾਰਜ ਕਰਵਾ ਦਾਂਗੇ, ਨੈੱਟ ਤੇ ਕਰੀ ਜੇਗਾ।
ਨਹੀਂ ਪੜਨੇ ਵਾਲਾ ਬੱਚਾ ਏ, ਤਾ ਪੜ੍ਹ ਲੈਂਦਾ ਐ।
ਉਹ ਪੜ੍ਹਨ ਆਲਾ ਬੱਚਾ ਹੈ, ਪੜ੍ਹ ਜਾਂਦੇ ਨੇ। ਲੋਕ ਪੜ੍ਹਦੇ ਨਹੀਂ ਪਏ। ਹੁਣੇ ਸੀਗਾ ਜੇ ਪਿੱਛੇ, ਕੋਈ ਮੀਟਿੰਗ ਹੈਗੀ ਸੀ ਕੋਈ ਕੁੜੀ ਨੇ ਟੋਪ ਮਾਰਿਆ, ਕੁੜੀ ਸੀ ਕੋਈ ਹਾਂ, ਇੱਕ ਕੁੜੀ ਨੇ ਟੋਪ ਕੀਤਾ ਵਿਆ। ਉਹਦੀ, ਉੱਥੇ ਦੀ ਹੈਗੀ ਸੀ ਸਰਕਾਰੀ ਸਕੂਲ ਪੜ੍ਹੀ ਦੀ।
ਅੱਛਾ, ਹਾਂ।
ਕੈਂਦੀ ਨਾ ਮੈ ਟਿਊਸ਼ਨ ਰਖੀ ਏ, ਬਾਰਵੀਂ ਟੋਪ ਕਿਤਾ ਓਹਨੇ।
ਹਾਂ।
ਸਰਕਾਰੀ ਸਕੂਲੋਂ ਪੜ ਕੇ।
ਓਹੀ ਜਿਨੇ ਪੜ੍ਹਨਾ, ਸਰਕਾਰੀ ਸਕੂਲ ਪੜ੍ਹ ਜਾਂਦਾ ਵੇ, ਜੇ ਨਈ ਪੜ੍ਹਨਾ ਉਹ ਤੇ ਪ੍ਰਾਈਵੇਟ ਵੀ ਨੀ ਪੜਦੇ।
ਉਹ ਜਿਨ੍ਹਾਂ ਨੇ ਪੜ੍ਹਨਾ ਆ ਤਾਂ ਸਰਕਾਰੀ ਸਕੂਲ ਪੜ੍ਹ ਜਾਂਦੇ ਨੇ। ਜੇ ਟਾਈਮ ਨੀ ਦੇਗਾ ਆਪਣ-ਇਹ ਚ ਬਸਤਾ ਨੀ ਚੁੱਕੇਗਾ, ਕੁਛ ਨੀ ਕਰੇਗਾ। ਓ-ਪ ਕੀ ਕਰੇਗਾ, ਕੁਛ ਨੀ ਕਰੇਗਾ। ਬੰਦਾ ਐ ਪੜਾਈ ਤੇ ਫੋਕਸ ਦੇਗਾ, ਕਿਤਾਬਾਂ ਚੁੱਕ ਕੇ ਵੇਖੇਗਾ ਕਾਰ ਕੀ ਹੈ ਕੀ ਨੀ ਐ ਚ। ਤਾਂ ਈ ਕੁਛ ਹੋਏਗਾ। ਜੇ ਉਹਨੇ ਕਿਤਾਬ ਈ ਨੀ ਚੁੱਕਣੀ, ਕੁਛ ਨੀ ਕਰਨਾ, ਫੇਰ ਕਿੱਥੋਂ ਆਣੇ ਨੰਬਰ- ਨੂੰਬਰ।
ਅੱਛਾ। ਹੋਰ ਸੁਣਾਓ ਕੀ ਬਣਾਇਆ ਐ, ਅੱਜ ਕੀ ਬਣਾਇਆ ਐ?
ਅੱਜ, ਹਲੇ ਤੇ ਕੁਛ ਨੀ ਬਣਾਇਆ।
ਅੱਛਾ। ਤਲਿਆ ਵਲਿਆ ਖਾ ਲੈਂਦੇ ਓ ਤੁਸੀਂ?
ਕੈਂਦੇ ਸੀ ਪੂੜੀਆਂ ਛੋਲੇ ਯਾ ਆਲੂ ਭਠੂਰੇ, ਕੁਛ ਨਾ ਕੁਛ ਬਣਾਨਗੇ, ਕੀ ਬਣਾਦੇ ਨੇ ਅੱਜ।
ਅੱਛਾ। ਆਂਦੇ ਜੇ ਬਣਾਣੇ ਬਟੂਰੇ ਛੋਲੇ?
ਹਮ ਵੋਟੀ ਬਣਾਏਗੀ, ਪੂੜੀਆਂ ਛੋਲੇ ਤੇ ਆਂਦੇ ਨੇ ਬਨਾਣੇ।
ਨਈ, ਬਟੂਰੇ ਛੋਲੇ ਚ ਤੇ ਗੱਲ ਵੱਖਰੀ ਹੋਂਦੀ ਏ।
ਨਈਂ ਭਟੂਰੇ ਛੋਲੇ ਤੇ ਨੀ ਆਂਦੇ ਬਨਾਣੇ।
ਨਹੀਂ ਆਂਦੇ ਤੇ, ਅੱਛਾ।
ਸਰਚ ਮਾਰੇਗੀ, ਯੂਟੂਬ ਤੇ ਵੇਖੇਗੀ।
ਹਮ।
ਯੂਟੂਬ ਤੇ ਸਰਚ ਮਾਰ ਕੇ ਵੇਖੇਗੀ, ਭਠੂਰੇ ਕਿ
ਹਾ-ਆ, ਉਹਦੇ ਚ ਬੜੀ ਵਧੀਆ ਡਿਸ਼ ਮਿਲ ਜਾਂਨੀ ਏ, ਹਰ ਪ੍ਰਕਾਰ ਦੀ।
ਪਿੱਛੇ ਪਨੀਰ ਬਣਾਇਆ ਸੀ ਅਸੀ ਬੜਾ ਵਧੀਆ, ਮਜ਼ਾ ਆ ਗਿਆ ਹੀ, ਸਾਰੇ ਬੱਚੇ ਚੱਬੜ ਚੱਬੜ ਖਾ ਗਏ।
ਹਮ, ਅੱਛਾ। ਦੋ ਬੱਚੇ ਨੇ ਤੁਆਡੇ?
ਦੋ ਬੱਚੇ ਨੇ।
ਅੱਛਾ, ਹੋਰ।
ਹੋਰ, ਸਭ ਵਧੀਆ ਰਾਜੀ ਖੁਸ਼ੀ।
ਤੁਆਡਾ ਦਾਦਕਾ ਉੱਥੇ ਹੈਗਾ ਕਿ ਮੁਰਾਦਾਬਾਦ?
ਹਾਂਜੀ ਹਾਂਜੀ ਹਾਂਜੀ।
ਅੱਛਾ। ਪੂਰਾ ਵਾਲਾ ਖਾਂਦਾਂ ਰਹਿੰਦਾ ਓ ਪਾਸੇ।
ਸਾਡਾ ਖਾਨਦਾਨ ਉੱਥੇ ਈ ਐ, ਮੁਰਾਦਾਬਾਦ ਯੂਪੀ ਵਿੱਚ।
ਅੱਛਾ ਹੋਰ ਸੁਣਾਓ। ਗਏ ਓ ਕਦੀ ਉੱਥੇ? ਹਮ, ਕਦੀ ਗਏ ਓ।
ਹਾਂ ਗਏ ਸੀ, ਮੇਰੇ ਖਿਆਲ ਚ ਅਸੀਂ ਗਏ ਸਾਂ, ਅਪ੍ਰੈਲ ਚ ਗਏ ਸੀ। ਮੁੰਡੇ ਨੇ ਪੱਗਾਂ ਬਣਵਾਨੀਆ ਸਨ, ਉਹਨਾਂ ਦਾ ਪ੍ਰੋਗਰਾਮ ਸੀ। ਤਾਏ ਦੇ ਮੁੰਡੇ ਦਾ ਉਹਨੇ ਆਪਣੇ ਮੁੰਡੇ ਨੂੰ ਪੱਗਾਂ ਬਣਵਾਣੀਆ ਸੀ, ਉਹ ਕੈਂਦੇ ਤੁਸੀਂ ਆਪ ਆਪਣਾ ਮੁੰਡਾ ਲੈ ਆਓ, ਕੱਠੀਆਂ ਬਣਵਾ ਦਿੰਨੇ ਆਂ। ਸਾਡੇ ਚ ਵੈਸ ਕਿਸੇ ਵੀ ਜੋੜੇ ਚ ਨਾ ਮਲੋਤਰਿਆ ਨੂੰ। ਜੋੜਿਆ ਚ ਬਣਵਾਤੀ ਸੀ। ਚਾਰ ਪੰਜ ਦਿਨ ਲਾਏ ਸੀ।
ਹਾਂ ਵਧੀਆ ਹੋਰ ਸੁਨਾਉ?
ਹੋਰ ਸਭ ਵਧੀਆ ਸਭ ਰਾਜ਼ੀ ਖ਼ੁਸ਼ੀ ਹੈ।
ਕੀ ਕਰਦੇ ਹੋ ਨਈ ਆਪਾ ਤੇ ਨੀ ਗਏ ਹੁਣ ਕਦੀ।
ਅੱਛਾ
ਸਾਰੀ ਉੱਥੇ ਹਾਂ ਰਹਿੰਦੇ ਨੇ ਸਾਡੇ ਰਿਸ਼ਤੇਦਾਰ ਥੋੜੇ ਬੌਤ।
ਅੱਛਾ
ਹੋਰ ਸੁਣਾਓ।
ਹੋਰ ਸਭ ਵਧੀਆ ਰਾਜੀ ਖੁਸ਼ੀ ਹੈ। ਅੱਜ ਐਤਵਾਰ ਹੈ ਕਿਧਰੇ ਘੁਮ ਆਓ।
ਵੇਖਨੇ ਆ ਜਾਨੇ ਆ ਘੁੰਮਨ ਕਿੱਥੇ।
ਹਾਂ। ਨੀ ਤੇ ਗੁਰਦੁਆਰੇੁ-ਸੂ਼ਰਦੁਆਰੇ ਜਾਂਦੇ, ਘਰ ਕੋਈ ਵਧੀਆ ਚੀਜ਼ ਬਣਾ ਕੇ ਖਾਓ।
ਹਾ ਘਰ ਤਾ ਬਨਾਂਦੇ ਹੁੰਦੇ ਆ ਆਪਾ ਵਦਿਆ ਚੀਜ਼ ਡੈਲੀ।
ਬਾ ਫਿਰ ਠੀਕ, ਬਾ ਫਿਰ ਠੀਕ ਏ ਫੇਰ ਹੋਰ ਕੀ ਚਾਹੀਦਾ ਤੇ ਘਾਰ ਵਧੀਆਂ ਚੀਜ਼ ਬਣਾਉਂਦੇ ਹੋ ਹੋਰ ਕਿ ਚਾਹੀਦਾ।
ਇਹ ਗੁਰਦੁਆਰਾ ਮੱਥਾ ਟਿਕ ਨਾ ਜ਼ਰੂਰੀ ਹੈ ਬਈ।
ਅੱਛਾ ਗੁਰਦੁਆਰੇ ਮੱਥਾ ਟੇਕਣਾ ਜਰੂਰੀ ਹੈ।
ਜਾਨਾ ਨੀ ਗੁਰਦੁਆਰੇ, ਗੁਰਦੁਆਰੇ ਆਪਾਂ ਜੇੜੀ ਲੱਗੀ ਨੀ ਹੁੰਦੀ ਸੇਲ ਓਥੋਂ ਲੈਨਾ ਚੜਾਵੇ ਦਾ ਸਮਾਨ।
ਅੱਛਾ-ਅੱਛਾ ਖਲੋਤੇ ਹੁੰਦੇ ਗੁਰਦੁਆਰੇ ਦੇ ਬਾਰ ਕਾਫੀ ਬੰਦੇ। ਦੁਕਾਨ ਲੱਗੀਆ ਹੁੰਦੀਆ ਨੇ ਮੈਂ ਗੁਰਦੁਆਰੇ ਦੇ ਬਾਹਰ ਦੁਕਾਨਾ ਕਾਫ਼ੀ ਲੱਗੀਆ ਹੁੰਦੀਆ ਨੇ।
ਹਾਂ-ਹਾਂ ਫਿਰ ਰਮਾਲ-ਸ਼ਮਾਲ ਲੈਣੇ ਰਮਾਲ ਹੋ ਗਿਆ ਰ ਬੈਗਾਂ ਚ ਲਾਣ ਵਾਲੇ ਲਟਕਣ ਛੱਲੇ ਇੱਕ ਲੈਣਾ। ਹੋਰ ਸੁਣਾਓ?
ਹੋਰ ਤੁਹਾਡੇ ਪੜ੍ਹਾਈ ਕਿਸ ਤਰ੍ਹਾਂ ਚੱਲ ਰਹੀ ਹੈ।
ਚਲਦੀ ਪਈ ਏ ਠੀਕ-ਠੀਕ।
ਠੀਕ-ਠੀਕ ਚੱਲ ਰਹੀ ਹੈ।
ਹਮ
ਹੋਰ ਲਾਲੀਆ ਕਿਤਾਬਾ ਕੁ
ਹੱਲੇ ਲਵਾਂਗੇ, ਲਵਾਂਗੇ ਸਕੂਲ ਦੀ ਲਾਇਬ੍ਰੇਰੀ ਚ ਲਵਾਂਗੇ। ਸਾਡੇ ਸਕੂਲ ਦੀ ਲਾਇਬ੍ਰੇਰੀ ਚ ਮਿਲਦੀ ਨਾ ਬੁੱਕਸ ਇਸ ਵਾਰ ਬੂ ਇਸ ਵਾਰ ਦੀ ਬੁੱਕਸ ਨਾ ਬੜੀ ਮਤਬ ਮਹਿੰਗੀਆਂ ਜੇ ਤੇ ਲਾਇਬ੍ਰੇਰੀ ਚ ਮਿਲਦੀਆ।
ਅੱਛਾ ਮੇਰੇ ਵੀ ਮੁੰਡੇ ਨੇ ਡ੍ਰਗ ਵਿੱਚੇ ਸੀ ਪਿੱਛੇ ਬਸ ਜਿਹੜੀ ਸਸਤੀਆ ਸੀ ਲੈ ਤੀਆ ਸੀ। ਮਹਿੰਗੀਆ-ਮਹਿੰਗੀਆ ਸਕੂਲੋਂ ਲੈ ਲਈਆ ਸੀ ਉਹਨੇ ਦੋ-ਦੋ ਤਿੰਨ ਲਈਆ ਉਹਨੇ।
ਅੱਛਾ
ਬਸ ਵਧੀਆ ਪੜ੍ਹਾਈ ਵੀ ਬੜੀ ਮਹਿੰਗੀ ਹੋ
ਹਮ ਬੌਤ ਮਹਿੰਗੀ।
ਹੋ ਸੋ-ਸੋ ਰੁਪਏ ਦੇ ਰਜਿਸਟਰ ਹੋ ਗੇ ਨੇ। ਅੱਛਾ ਪੰਜ, ਮੈਂ ਤੇ ਥੋੜੇ ਪਤਲੇ ਰੈ ਰਯਾ ਸੀਨਾ। ਉਹ ਡੇਢ ਸੌ ਵਾਲੇ ਮੋਟੇ ਸੀ ਮੈਂ ਥੋੜੇ ਪਤਲੇ ਲੈ ਕੇ ਦਾ। ਦ ਸੌ ਵਾਲਾ ਫੇਰ ਡੇ ਡੇਢ ਸੌ ਮੈਂ ਲੈ ਨਾ ਬਸਤਾ, ਬਸਤਾ ਪੁੂਰਾ ਭਾਰ ਜੇਗਾ ਫਾਇਦਾ ਕੋਈ ਨੀ।
ਲੋੜ ਪੈਂਦੇ ਨੇ
ਫੇਰ ਲਲੇਗਾ ਲੋੜ ਪਏਗਾ ਕੀ ਦਿੱਕਤ ਏ। ਹਮ।
ਅੱਛਾ ਹੋਰ ਸੁਣਾਓ।
ਬਾਕੀ ਘਰਦੇ ਕੀ ਕਰਦੇ ਨੇ ਸਾਰੇ?
ਘਰ ਦੇ ਭਰਾ ਮੇਰੇ ਕੋਲ ਬੈਠੇ ਸਿਰ ਤੇ ਚੜ ਕੇ ਮੰਮੀ ਭਰਾ ਦੇ ਕੋਲ ਬੈਠੀ ਉਹਦੇ ਗਲੇ ਫੜ ਕੇ।
ਅੱਛਾ ਜੀ ਅੱਛਾ ਕੰਮ ਤੇ ਗਏ।
ਹਾਂ ਕੰਮ ਤਾਂ ਨਹੀਂ ਹਜੇ ਨਹੀਂ ਗਏ। ਵੈਸੇ ਛੱਤ ਤੇ ਗਏ ਨੇ ਆ ਬਾਥਰੂਮ ਪੋਟੀ ਗਏ ਨੇ।
ਅੱਛਾ।
ਬੜਾ ਤੰਗ ਕੀਤਾ ਸਾਡੇ ਛੋਟੇ ਭਰਾ ਨੇ।
ਹਾਂ ਬੱਚੇ ਕਰਦੇ ਨੇ ਤੰਗ ਕੀ ਕਰੀਏ ਬੱਚੇ ਸਾਰਿਆਂ ਦੇ ਤੰਗ ਕਰਦੇ ਨੇ।
ਹਾਂ ਕਦੇ ਕੋਈ ਗੱਲ ਕਹਿਣ ਦੇ ਛੋਟੇ ਨੂੰ ਗਲਾ ਘੁੱਟ ਦਿੰਦਾ ਐ।
ਅੱਛਾ।
ਚਲੋ ਅੱਛਾ ਫਿਰ ਠੀਕ ਹੈ। ਤੁਹਾਨੂੰ ਬਾਅਦ ਚੋਂ ਫੋਨ ਕਰਨੇ ਆ। ਬਾਏ-ਬਾਏ ਸਤਿ ਸ਼੍ਰੀ ਅਕਾਲ।